ਉਹ ਹੈਲੋ-ਹੈਲੋ, ਸਤਿ ਸ੍ਰੀ ਅਕਾਲ ਜੀ।
ਜੀ, ਤੁਹਾਡੀ ਆਵਾਜ਼
ਅੱਛਾ-ਅੱਛਾ। ਹੁਣ ਆਉਂਦੀ ਪਈ ਐ?
ਹਾਂਜੀ-ਹਾਂਜੀ, ਹੁਣ ਆਈ ਐ।
ਹਾਂਜੀ, ਹੋਰ ਸੁਣਾਓ ਕੀ ਹਾਲ-ਚਾਲ?
ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਵਧੀਆ, ਹਾਂਜੀ-ਹਾਂਜੀ, ਠੀਕ ਵਧੀਆ-ਵਧੀਆ। ਹੋਰ ਹਾਂਜੀ-ਹਾਂਜੀ, ਠੀਕ। ਹੋਰ ਤੁਸੀਂ ਕੀ ਕਰਦੇ ਪਏ ਸੀ?
ਬਸ ਬੈਠੇ ਹੋਏ ਸੀ ਅਸੀਂ। ਹੁਣੇ ਚਾਹ ਚੂ ਪੀਤੀ ਐ, ਸ਼ਾਮ ਦਾ ਟਾਈਮ ਹੋ ਗਿਆ। ਸੀ ਨਾ ਤੇ ਚਾਹ ਬਣਾਈ ਐ, ਫਿਰ ਉਹ ਪੀਤੀ ਐ, ਚਾਹ ਹੁਣ। ਹਾਂਜੀ-ਹਾਂਜੀ। ਜੀ ਰੋਟੀ ਖਾ ਲਈ ਅਸੀਂ ਤੇ ਹੂੰ, ਅੱਜ ਅਸੀਂ ਪਨੀਰ ਬਣਾਇਆ ਸੀ ਜੀ।
ਅੱਛਾ-ਅੱਛਾ, ਸਿੰਪਲ ਜਾਂ ਪਾਇਆ ਮਟਰ ਚ ਕੁਛ?
ਸਿੰਪਲ ਹੀ ਬਣਾਇਆ। ਅੱਜ ਥੋੜਾ ਮਨ ਹੈ ਨਹੀਂ ਸੀ ਕੰਮ, ਬਈ ਰੋਟੀ ਰੋਟੀ ਬਣਾਉਣ ਤੇ ਜ਼ਿਆਦਾ ਤੇ ਫ ਫਟਾ ਫੱਟ ਬਸ ਪਿਆਜ ਕੱਟੇ। ਹੋਰ ਜੇ ਬੱਸ ਭੁਰਜੀ ਮ ਕਨਪੁਰ। ਜੀ ਬਣਾਤੀ? ਖਾਲੀ ਮੈਂ ਕਿਹਾ ਉਹਨੂੰ ਕੌਣ ਇਨੀ
ਆਹ ਮੇਹਨਤ
ਮੇਹਨਤ
ਆਹ ਉਹ ਤੇ ਹੈ ਅੱਛਾ ਅੱਛਾ ਹੋਰ ਅੰਕਲ ਜੀ ਠੀਕ ਬਸ ਵਧੀਆ ਵਧੀਆ ਠੀਕ ਅਸੀਂ ਵੀ ਹੂਣੇ ਬੈਠੇ ਰੋਟੀ ਰੋਟੀ ਖਾਧੀ ਸੀ ਕਾਕਾ ਸੁੱਤਾ ਹੋਇਆ ਸੀ ਬਸ ਫੇਰ ਏਦਾਂ ਕੰਮ ਕੁਮ ਲੱਗ ਗਏ ਆਾਂ ਟਾਈਮ ਦਾ ਪਤਾ ਨਹੀਂ ਚਲਿਆ ਤੇ ਹੁਣ ਰੋਟੀ ਖਾਧਦੀ ਹੈ ਤੇ ਹੁਣ ਚਾਵਾਂ ਪੀਣੀ ਹੈਗੀ ਐ
ਹਾਂਜੀ ਹਾਂਜੀ ਚਲੋ ਵਧੀਆ
ਹਾਂਜੀ ਹੋਰ ਤੁਸੀ ਸੁਣਾਓ ਬੱਚੇ
ਹਾਂਜੀ ਬੱਚੇ ਵੀ ਠੀਕ ਠੀਕ ਨੇ, ਸਭ ਠੀਕ ਠਾਕ ਨੇ ਬਸ ਬੱਚੇ ਨਾਨੀ ਸਕੁਲ ਗਏ ਦੇ ਨੇ ਆਪਣੀ ਤੇ ਹਾਂਜੀ ਅਸੀਂ ਇਕੱਲੇ ਸੀ ਤੇ ਹਾਂਜੀ, ਬੱਚੇ ਗਏ ਦੇ ਨੇ ਇੰਜੋਏ ਕਰਨ ਕਿਉਂਕਿ ਸਾਲ ਬਾਅਦ ਜਾਣਾ ਹੁੰਦਾ
ਹਾਂਜੀ ਉਹ ਤੇ ਹੈ, ਛੁੱਟੀਆਂ ਚ ਹੀ ਬੱਚਿਆਂ ਨੂੰ, ਹਾਂ
ਬੱਚਿਆਂ ਨੂੰ ਸ਼ੌਂਕ ਹੁੰਦਾ ਹੈ, ਬਈ ਨਾਨੀ ਕੋਲ ਜਾਈਏ ਹੈਨਾ, ਹਾਂ ਅਸੀਂ ਆਪਣਾ ਟਾਈਮ ਯਾਦ ਕਰਨੇ ਆਂ ਬਈ ਅਸੀਂ ਕਿੰਨਾ ਜਾਂਦੇ
ਹਾਂ ਨਾਨਕਾ ਹੁੰਦਾ ਹੀ ਪਿਆਰਾ ਬੱਚਿਆਂ ਨੂੰ ਹੈਨਾ ਬਈ ਹੂ
ਜਾ ਕੇ ਉੱਥੇ ਉੱਥੇ ਬਸ ਬੜੇ ਹੀ ਖ਼ੁਸ਼ ਨੇ
ਬੱਚੇ ਹੁੰਦੇ ਨਾ ਫਿਰ ਰੁਣਕਾ ਲੱਗ ਜਾਂਦੀ ਬੱਚਿਆਂ ਨਾਲ ਨਾ ਹੋਰ ਦਿਲ ਕਰਦਾ ਕਿ ਰਹੀਏ ਉੱਥੇ ਹਾਂ
ਤੇਰੇ ਵੀ ਬਸ ਆਉਣਗੇ ਹੁਣੇ, ਸਾਡੇ ਵੀ ਕੁੜੀ ਆਏਗੀ, ਬੱਚੇ ਆਉਣਗੇ, ਤੇ ਬਸ ਉਹਨਾਂ ਨੇ ਇੰਝੇ ਰੌਣਕਾਂ ਲਉਣੀਆਂ ਹਾਂਜੀ ਹਾਂਜੀ
ਰੌਣਕ ਈ ਵੱਖਰੀ ਹੁੰਦੀ ਨਾਨਕੇ ਆਣ ਨਾ ਬੱਚੇ ਹਨਾਾਈ ਸਗੋਂ ਹੀ ਦਿਲ ਲੱਗ ਜਾਂਦਾ
ਹਾਂ ਬਿਲਕੁਲ ਸਹੀ ਐ। ਹਮ
ਤਾਂ ਉਹ ਸਾਡੇ ਵੀ ਚੱਕਰ ਤੁਸੀਂ ਉਹ ਗਏ ਦੇ ਬੱਚੇ ਨਾਨਕੇ ਤੁਸੀਂ ਇੱਧਰ ਆ ਜਾਓ ਸਾਡੇ ਵੱਲ
ਹਾਂ, ਸਹੀ ਕਹਿ ਰਹੇ ਹੋ ਅਸੀ ਕੋਈ ਨੀ ਬਣਾਵਾਂਗੇ ਪ੍ਰੋਗਰਾਮ ਆ ਆਵਾਂਗੇ ਕੋਈ ਨੀਂ
ਫਿਰ ਅਹ ਕਦੋਂ ਬਣਾਉਣਾ ਤੁਸੀਂ ਪ੍ਰੋ ਹਰ ਵਾਰੀ ਏਦਾਂ ਹੀ ਕਹਿੰਦੇ ਆਵਾਂਗੇ, ਆਵਾਂਗੇ। ਮੇਰਾ ਕਾਕਾ ਵੀ ਹੁੰਦਾ ਵੱਡਾ ਹੋ
ਕੋਈ ਨੀ ਬਣਾਵਾਂਗੇ ਪ੍ਰੋਗਰਾਮ ਫਿਰ ਆਵਾਂਗੇ ਜ਼ਰੂਰ, ਹਾਂ ਤੁਸੀਂ ਦੱਸੋ ਅਮ ਕਰਦੇ ਪੇ ਅੱਜ-ਕੱਲ ਕੁਛ ਸਟੀਚਿੰਗ ਵਗੈਰਾ ਕਰਦੇ
ਹਾਂਜੀ ਹਾਂਜੀ ਹਾਂਜੀ। ਕਰਦੇ ਪੇਆਂ ਕਹਿੰਦੇ ਜਬਰਦਸਤੀ ਟੱਟ ਜਾਂਦੀ ਐ, ਸੀਦੋ ਵਈ ਸੀਦੋ ਸਾਡੇ ਕੱਪ ਕੱਪੜੇ ਹਂ ਮੈਂ ਤੇ ਕਿਹਾ ਸੀ, ਮੈਂ ਨੀਂ ਹਜੇ ਸੀਣੇ ਫੇਰ ਇੱਕ ਹੈਗੀ ਆ, ਉਹਨੂੰ ਸੁਆਂਦੀ ਮੇਰੇ ਕੋ ਰੇ ਕੋਲ ਐ ਨਾ
ਮਤਲਬ ਜਿਸਨੂੰ ਆਦਤ ਪੈ ਜਾਂਦੀ ਨਾ ਫਿਟਿੰਗ ਦੀ ਫੇਰ ਉਹ ਕਿਤੇ ਹੋਰ ਨੀ ਜਾਂਦੇ ਉਹ ਕਹਿੰਦੇ ਨੇ ਬਈ ਹੁਣ ਤੁਸੀਂ ਸੀਓ ਚਾਹੇ ਤੁਹਾਡੇ ਕੋਲ ਟਾਈਮ
ਹਾਂ ਨਹੀਂ ਐ, ਮੈਂ ਕਿਹਾ ਮੈਂ ਨੀਂ ਸੀਨੇ ਮੇਰੇ ਕਾਕਾ ਨਿੱਕਾ ਹੈਗਾ, ਪਰ ਨਾ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਭਾਵੇਂ ਮਹੀਨੇ ਤੱਕ ਦਿਓ। ਹਂ, ਫਿਰ ਮੈਂ ਕਿਹਾ ਚੱਲ ਹੁਣ ਕੀ ਮਨਾਂ ਕਰਾਂ, ਜੇ ਕੋਈ ਆਂਦਾ ਦੇਣ ਤੇ ਫੇਰ ਅਸੀਂ ਤੇ ਐਵੇਂ ਮਨਾ
ਸਹੀ ਗੱਲ ਏ, ਆਪਣਾ ਵੀ ਮਨ ਲੱ ਲੱ ਗਾ ਰਹਿੰਦਾ ਸੀ ਆਹ ਨਹੀਂ ਹੋਰ ਕੀ ਕਰਨਾ ਵੀ ਕੀ ਹੁੰਦਾ!
ਉਹ ਇੱਕ ਗੱਲ ਆ ਨਾ ਸੋਵੇ ਤੇ ਉਹਨੂੰ ਮਸ਼ੀਨ ਦੀ ਆਵਾਜ਼ ਨਾਲ ਉੱਠ ਹੂੰਦਾ ਏ ਐ ਮੋਟਰ ਵਾਲੀ ਮਸ਼ੀ ਠੀਕ ਐ ਨਾ ਆਵਾਜ਼ ਬੜੀ ਕਰਦੀ ਸਾਡੇ ਚ ਨਾ ਪਾਣੀ ਆ ਗਿਆ ਸੀ ਪਿਛਲੀ ਵਾਰ ਬੜਾ ਸਾਡੇ ਘਰ ਚ, ਹਾਂ ਬੜਾ ਪਾਣੀ ਭਰ ਗੇਸੀ ਸਭ ਕੁਛ ਨੁਕਸਾਨ ਬੜਾ ਹੋ ਗਿਆ ਸੀ ਕੱਪੜਿਆਂ ਦਾ, ਬੈਡਾਂ ਦਾ ਸਭ ਕੁਛ ਡੁੱਬਿਆ ਹੋਇਆ ਸੀ। ਸੀ ਤੇ ਉਹਦੇ ਕਰਕੇ ਮਸ਼ ਟੀਨ ਵੀ ਸਾਰੀ ਨਾ ਡੁੱਬ ਗਈ ਦੀ ਸੀ ਸਾਡੀ। ਤੇ ਉਹਦੇ ਕਰਕੇ ਉਹ ਭਾਰੀ ਵਾਜ਼ ਬੜੀ, ਬੜੀ ਆਵਾਜ਼ ਐ ਇਹਦੀ। ਮੋਟਰ ਵਾਲੀ ਐ, ਤੇ ਹਾਂ, ਤੁਹਾਡੇ ਉਥੇ ਮਿਲੇਗੀ ਕੋਈ ਵਧੀਆ ਮ
ਮਸ਼ੀਨ ਤਾਂ ਦੇਖੋ ਅਜੇ ਤਾਂ ਕੋਈ ਨਹੀ ਹੈਗੀ। ਕਦੀ ਜੇ ਹੋਏਗੀ ਤੇ ਤੁਹਾਨੂੰ ਜ਼ਰੂਰ ਦੱਸਾਂਗੇ, ਹਨਾ।
ਹਾਂ, ਚੱਲ ਜੇ ਦੇਖ ਰੱਖਣਾ ਨਾ ਮੈਨੂੰ ਫੇਰ ਨਾ ਉਹ ਕਈ ਆਵਾਜ਼ ਨਾ ਕਰੇ ਮਸ਼ੀਨ ਫੇਰ ਮਜ਼ਾ ਵੀ ਆਉਂਦਾ ਕੱਪੜੇ ਸੀਣ ਦਾ।
ਹਾਂਜੀ ਹਾਂ ਵਾਜ ਜ਼ਿਆਦਾ ਹੋਵੇ ਨਾ ਫਿਰ ਏਰੀਟੇਟ ਹੁੰਦਾ ਏ ਬੰਦਾ ਨਾ, ਅ ਕਾਲੀ ਜਿਹੀ ਪੈਂਦੀ ਐ, ਹਾਂ।
ਮੈਂ ਥੋੜ੍ਹੀ ਚਲਾਈ ਸੀ ਨਾ ਬੜੀ ਆਵਾਜ਼ ਆਉਂਦੀ ਐ, ਹਾਂ ਤੇ ਉਹ ਫੇਰ ਮੈਂ ਕਿ ਚੱਲ ਜੇ ਹੈ, ਤੁਹਾਡੇ ਕੋਲ ਕੋਈ ਵਧੀਆ ਤੁ ਤੁਹਾਡੇ ਕੋਲ ਵੀ ਤੇ ਸੀ ਇੱਕ।
ਹਾਂ ਮੇਰੇ ਕੋਲ ਹੈ ਸੀ ਪਰ ਅਜੇ ਤੇ ਕਿ ਮੇਰੇ ਆਪਣੇ ਕੰਮ ਆ
ਹਾਂਜੀ, ਨਹੀਂ ਨਹੀਂ ਉਹ ਫੇਰ ਨਹੀਂ। ਤੁਹਾਡੀ ਨਹੀਂ ਲੈਣੀ।
ਹ ਹ ਹ ਨਹੀਂ, ਹੋਰ ਤੇ ਦੇਖੋ। ਅੱਛਾ ਅੱਛਾ ਅੱਛਾ ਅੱਛਾ ਹਾਂ। ਕੋਈ ਨੀ ਮੈਂ ਕਹਿ ਰੱਖਿਆ ਐ, ਤੇ ਜਦੋਂ ਹੋਏਗੀ ਨਾ।
ਉਹ ਕੋਈ ਅੰਦਾਜ਼ਾ ਹੈ ਇਹਦਾ?
ਨਾ ਮੈਨੂੰ ਅੰਦਾਜ਼ਾ ਨਹੀਂ ਹੈ, ਕਿਉਂਕਿ ਇਹ ਬੇਟਾ ਹੀ ਲੈ ਕੇ ਆਇਆ ਸੀ। ਹਾਂ, ਉਹਨੂੰ ਈ ਸ਼ੌਕ ਸੀ ਬਈ ਮੈਂ ਮੰਮੀ ਨੂੰ ਲੈ ਕੇ ਦਿਆ ਤੇ ਕਿਉਂਕਿ ਮੈਨੂੰ ਸੀ ਨਾ ਬਈ ਮੈਂ ਲੈਣੀ ਇਹ ਕੁਛ ਫਿਰ ਮੇਰੇ ਵਾਸਤੇ ਉਹ ਲੈ ਕੇ ਆਇਆ ਸੀ। ਤੇ ਫੇਰ ਤੁਹਾਨੂੰ ਪਤਾ ਬੱਚੇ ਦੱਸ ਥੋੜੀ ਹੈਨਾ, ਹਾਂ ਉਹ ਕਹਿੰਦਾ ਮੰਮੀ ਤੁਸੀਂ ਯੂਜ ਕਰੋ। ਤੁਹਾਨੂੰ ਕੀ ਐ ਜਿੰਨੇ ਦੀ ਮਰਜ਼ੀ ਹੋਵੇ। ਕੋਈ ਚੀਜ਼ ਲਿਆਏ ਕਰੇਗਾ ਨਾ ਫਿਰ ਉਹ ਇੰਝ ਕਰਦਾ ਐ। ਫਿਰ ਮੈਂ ਜ਼ਿਆਦਾ ਪੁੱਛਦੀ ਵੀ ਨਹੀਂ ਮੈਂ। ਕਹਿੰਦੇ ਆ ਨਾ ਮੈਨੂੰ ਕੀ ਲੋੜ ਪਈ ਐ ਪੁੱਛਣ ਦੀ। ਅੱਛਾ-ਅੱਛਾ, ਵੈਸੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਨਿਊ ਲੈ ਨਾ ਹੋਜ਼ਾਰਾ ਵਧੀਆ ਐ।
ਇੰਟਰਲੋਕ ਵਾਲੀ?
ਇੰਟਰਲੋਕ ਵਾਲੀ ਵੀ ਨਿਊ ਲੈ ਲੋ। ਦੂਜੀ ਵੀ ਨਿਊ ਲੈ ਲੋ।
ਹਾਂ, ਦੂਸਰੀ ਵੀ ਮੈਂ ਨਵੀਂ ਲਵਾਂਗੀ। ਮੈਂ ਕਿ ਫੇਿਰ ਪੁਰਾਣੀ ਨੂ ਵੀ ਠੀਕ ਕਰਾਉਂਦੇ ਰਹੋ ਨਾ ਹਮ
ਨਲ ਸੀਗੀ ਤੁਹਾਡੀ ਤੇ ਪੁਰਾਣੀ ਨੂੰ ਫੇਿਰ ਰਿਪੇਅਰ ਕਰਾਓ ਫੇਿਰ ਰਿਪੇਅਰ ਕਰਾਓ ਹਨਾ
ਖਾਂਦੀਆਂ ਤੇਲ ਉਹ ਖੜ ਖੜ ਕਈ ਹੁੰਦੀ ਹੈ ਕਈ ਧਾਗਾ ਤੋੜਦੀਆਂ ਮ ਮਸ਼ੀਨਾਂ ਪੁਰਾਣੀਆਂ ਹਮ ਲੈਣੀ ਆ ਮੈਂ ਹੁਣ ਲਵਾਂਗੀ ਸੋਚਦੀ ਵੀ ਜੇ ਤੁਹਾਡੇ ਉੱਥੋਂ ਮਿਲੇਗੀ ਵਧੀਆ ਮੈਨੂੰ ਦੱਸ ਦੇਣਾ ਫੇਰ ਅਸੀਂ ਆਵਾਂਗੇ ਦੇਖ ਜਾਂਗੇ ਮਸ਼ੀਨ ਵਗੈਰਾ ਨਾ
ਕੋਈ ਨੀ ਕੋਈ ਨੀ ਮੈਂ ਜਿਸ ਤਰ੍ਹਾਂ ਹੋਏਗਾ ਤੁਹਾਨੂੰ ਦੱਸਾਂਗੀ ਮੈਂ ਕੋਈ ਨੀ
ਹਾਂ ਇੰਟਰਲੋਕ ਵਾਲੀ ਵੀ ਦੇਖਣੀ ਹੈ ਹਮ ਹੋਰ ਤੁਹਾਡਾ ਇੱਥੇ ਕੀ ਵਧੀਆ ਹਾਂਜੀ ਹ
ਅੱਜ ਕੱਲ੍ਹ ਦੇਖੋ ਹਰ ਸ਼ਹਿਰ ਚ ਹਰ ਚੀਜ਼ ਮਿਲਣ ਲੱਗ
ਹਾਂ ਉਹ ਤੇ ਹੈ ਫੇਰ ਵੀ ਫੇਰ ਵੀ ਲੋਕਾਂ ਨੂੰ ਹੁੰਦਾ ਕਿ ਚੱਲ ਦੂਜੇ ਸ਼ਹਿਰ ਪਸੰਦ ਆ ਹੀ ਜਾਂਦੀ ਹੈ ਬ ਅੱਜ ਕੱਲ ਔਨਲਾਈਨ ਦੇਖੋ ਉਹੀ ਕੱ ਕੱਪੜਾ ਸਾਡੇ ਇੱਧਰ ਮਿਲਦਾ ਹੋਏਗਾ ਸ਼ਹਿਰ ਤੇ ਨਹੀਂ ਔਨਲਾਈਨ ਪਸੰਦ ਆਉਂਦੇ ਆ ਬਈ
ਔਨਲਾਈਨ ਪਸੰਦ ਆਉਂਦਾ ਬਿਲਕੁਲ ਸਹੀ ਗੱਲ ਹੈਗੀ ਆ ਅੱਜੱਲ ਉਹ ਰ ਕੇ ਨਾ ਦੂਰ ਦੇ ਪਹਾੜ ਰੇਗ ਯੂਜ਼
ਹਾਂ ਉਹੀ ਗੱਲ ਹੈ ਹਾਂ ਦੁਕਾਨਾਂ ਤੇ ਜਾਓ ਪਸੰਦ ਨੀ ਚੀਜ਼ਾਂ ਅਸੀਂ ਉਹ ਵਾਲਅ ਸੂਟ ਦੇਖਣਾ ਜਿੜਾ ਅਸੀ
ਹਾਂ ਸਹੀ ਗੱਲ ਸਹੀ ਗੱਲ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀ ਹਮ
ਹਾਂ ਹੋਰ ਅੱਜ ਕੱਲ੍ਹ ਨਾ ਤੁਹਾਡੇ ਇੱਥੇ ਉਹ ਆਈ ਨ ਮਲ ਕੋਟਨ ਵ
ਮਲਕੋਟਨ
ਠੀ
ਮੈਂ ਗਈ ਨੀ ਮੈਂ ਮਾਰਕੀਟ ਮੈ ਇਨਾ ਦਿਨਾਂ ਚ ਕਾਫ਼ੀ ਟਾਈਮ ਹੋ ਗਿਆ ਕਿਉਂਕ
ਮੈਂ ਨਾ ਬੜਾ ਦਿਲ ਕਰਦਾ ਪਿਆ ਨਾ ਹਾਂ ਮਲਕੋਟਨ ਦਾ ਬੜਾ ਦਿਲ ਕਰਦਾ ਉਹ ਹੁੰਦਾ, ਵਧੀਆ, ਤੇ ਹਾਂ-ਹਾਂ ਤੇ ਹੁਣ ਮੈਂ, ਬਾਜ਼ਾਰ ਤੁਹਾਨੂੰ ਪਤਾ ਜਾਨ ਨੀ ਹੁੰ ਦਾ, ਬੱਚੇ ਕਰਕੇ ਤੇ ਜੇ ਮੈਂ ਕਿਹਾ ਤੁਹਾਡੇ ਹੈਗੇ ਤੇ ਫੇਰ, ਚੱਲ ਕੋਈ ਕਿਸੇ ਕੋਲ ਮੰਗਾਲੋ ਤਾਂ ਠੀਕ ਰਹਿੰਦਾ।
ਹਾਂ-ਹਾਂ, ਨਹੀਂ ਅਗਰ ਜੇ ਮੈਂ ਗਈ ਮਾਰਕੀਟ ਗਈ ਨਾ ਫੇਰ ਮੈਂ ਤੇ
ਬੜੇ ਸੂਟ ਪਸੰਦ ਆ ਨਾ ਕੋਟਨ ਦੇ ਪ੍ਰਿੰਟਡ ਵੀ ਹੈ। ਕੁਛ ਐਮਬੋਇਡਰੀ ਵਾਲੇ, ਵੀ ਬੜੇ ਵਧੀਆ-ਵਧੀਆ,
ਹਾਂ-ਹਾਂ, ਕੋਈ ਨੀ ਮੈਂ ਜਾਵਾਂਗੀ, ਮਲ ਕੋਟਨ ਦਾ ਅੱਛਾ-ਅੱਛਾ, ਤੁਸੀਂ ਮੈਨੂੰ ਇੱਕ ਪਿਕ ਭੇਜਦਾ ਨਾ ਕਿਸ ਤਰਾ ਦਾ ਹੁੰਦਾ ਥੋੜਾ ਜਾ ਡਿਜਾਇਨ ਥੋੜਾ ਆਈਡੀਆ ਹੋ ਜਾਂਦਾ ਕੱਪੜੇ ਦਾ ਨਾ
ਆਹ ਲੋਵਰ ਵੀ ਆਏ ਦੇ ਵਿੱਚ ਸੂਟ, ਹਾਂ ਹੁੰਦਾ, ਇੱਕੋ ਰੰਗ ਦਾ ਮੇਰੇ ਖਿਆਲ। ਤੇ,
ਅੱਛਾ,
ਮੈਂ ਤੁਹਾਨੂੰ ਭੇਜਾਂਗੀ ਪਿਕ ਉਦੀ ਨਾ ਤੇ ਤੁਸੀਂ ਜਾਓਗੇ, ਨਾ ਮਾਰਕੀਟ ਫਿਰ ਹਾਂ।
ਤੇ ਫੇਰ ਮੈਂ ਅਗਰ ਜੇ ਮੇਰਾ ਮਾਰਕੀਟ ਚੱਕਰ ਲੱਗੇਗਾ, ਨਾ ਤੇ ਫੇਰ ਮੈਂ ਦੇਖ ਲਾਗੀ ਹਨਾ। ਬਸ,
ਮੇਰਾ ਜ਼ਰੂਰ ਇਹ ਕੰਮ ਕਰਨੇ, ਇੱਕ ਮਸ਼ੀਨ ਦਾ ਤੇ ਇੱਕ ਮੇਰੇ ਸੂਟ ਦਾ।
ਠੀਕ-ਠੀਕ, ਹਾਂ-ਹਾਂ, ਜ਼ਰੂਰ ਕਿਉਂ ਨੀ।
ਤੇ ਬੰਦਾ ਆ ਵੀ ਜਾਏਗਾ ਲੈਣ।
ਹਾਂਜੀ-ਹਾਂਜੀ, ਸਹੀ ਗੱਲ ਹੈ ਬਈ ਕੁਝ ਬਹਾਨਾ ਹੁੰਦਾ ਨਾ ਵੀ ਹਾਂ ਮੈਂ,
ਫੇਰ ਚੱਲ ਸਲਾਹ ਤੇ ਹੁੰਦੀ ਆ ਹਰ ਸਮਾਗਮ ਹੁੰਦੇ ਨਾ, ਤਾਂ ਐਦਰ, ਅਕਤੂਬਰ ਚ ਹੁੰਦੇ ਸਮਾਗਮ
ਅੱਛਾ-ਅੱਛਾ-ਅੱਛਾ-ਅੱਛਾ- ਅੱਛਾ
ਕਿ ਉਹਦਾ ਨਾ ਉਸ ਟਾਈਮ ਉਹ ਹੁੰਦੇ ਆ ਮੱਛਰ ਬਰਸਾਤ ਤਾਂ ਉਹਨੇ ਮੌਸਮ ਹੁੰਦੇ ਨਾ।
ਹੂੰ ਹੂੰ।
ਤੇ ਫੇਰ ਉਹ
ਅੱਛਾ ਇਸ
ਤੇ ਫੇਰ ਉਹ ਤਾਂ ਕਰਕੇ ਹੋ ਜਾਂਦਾ।
ਹੂੰ, ਹੂੰ।
ਤਾਂ ਕਰਕੇ ਨਿਕਲਣ ਨੀ ਹੁੰਦਾ ਸਾਡੇ
ਹਾਂ, ਸਹੀ ਗੱਲ ਹੈਗੀ ਐ।
ਸਲਾਹ ਬਣੀ ਰੀ ਪੂਰੀ ਸੀ। ਫਿਰ ਇਹਦੇ ਕਰਕੇ ਰਹਿ ਗਏ ਕਾਕ ਕਿ ਘਰ ਕਿ ਮੱਛਰ ਹੈਗਾ ਬੜਾ ਫੈਲਿਆ ਹੋਇਆ। ਨਾ
ਹਾਂ ਹਾਂ, ਇਹ ਤਾਂ ਹੈ। ਹਾਂ, ਸਹੀ ਗੱਲ ਹੈ ਅੱਜ-ਕੱਲ- ਪਤਾ ਕੀ ਏ ਸੇਫਟੀ। ਅੱਜ ਕੱਲ ਸੇਫਟੀ ਜੋ ਆਪਣੇ ਘਰ ਚ ਏ ਨਾ ਉਹ ਕਿਤੇ ਵੀ ਨੀ ਹੈਗੀ ਮੇਰੇ ਹਿਸਾਬ ਨਾਲ, ਹੈ ਨਾ, ਜਿੰਨਾ ਤੁਸੀਂ ਆਪਣੇ ਘਰ ਉ ਓਨਾ ਸੇ ਸੇਫੋ ਅਦਰਵਾਈਜ਼ ਬਾਹਰ ਤੇ ਕੋਈ ਹਾਲ ਹੀ ਨਈ ਏ ਪ੍ਰਦੂਸ਼ਣ ਵਲੈ ਦਾ ਸਭ ਕੁੱਛ ਪੀਨਾ ਏ ਬੰਦਾ ਜਾ ਹੀ ਨਹੀਂ ਸਤਾ ਕਰ।
ਹਾਂਜੀ ਹਾਂ, ਉਹ ਤੇ ਹੈ ਤੁਸੀਂ ਮੇਰਾ ਕੰਮ ਕਾਰ ਰੱਖਣਾ ਨਾ ਤੇ ਫੇਰ ਮੈਂ ਜ਼ਰੂਰ ਚੱਕਰ ਲਾਣਾ, ਤੁਸੀਂ ਤੇ ਆਣਾ ਨੀ ਬਈ ਤੁਹਾਨੂੰ ਤੇ ਮੈਂ ਕਹਿ ਕਹਿ ਕੇ ਥੱਕ ਚੁੱਕੀ ਹ ਹੁਣ, ਯਾ ਤੇ ਤੁਸੀਂ ਮੇਰਾ ਸਮਾਨ ਲੈ ਕੇ ਆਣਾ, ਹੈ ਨਾ ਵੀ।
ਠੀਕ ਹੈ ਜੀ, ਅੱਛਾ ਜੀ, ਅੱਛਾ ਜੀ ਹਾਂਜੀ।
ਕਹਿ ਸਸ ਰੀ ਕਾਲ